ਹੈਲੋ
ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ?
ਸਤਿ ਸ਼੍ਰੀ ਅਕਾਲ ਜੀ ਮੈਂ ਠੀਕ ਹਾਂ। ਹੋਰ ਕੀ ਕਰ ਰਹੇ ਸੀ ਤੁਸੀਂ?
ਬਸ, ਪਈ ਸੀ ਮੈਂ ਤਾਂ
ਅੱਛਾ, ਚਾ ਪਾਣੀ ਹੋ ਗਿਆ ਤੁਆਡਾ?
ਚਾ-ਪਾਣੀ ਤਾ ਕੱਦ ਦਾ ਢਾਈ-ਤਿੰਨ ਵਜੇ ਦਾ ਹੋਇਆ ਹੋਇਆ ਜੀ।
ਅੱਛਾ, ਤੁਸੀਂ ਲੋਗ ਚਾਹ-ਪਾਣੀ ਢਾਈ-ਤਿੰਨ ਵਜੇ ਈ ਕਰ ਲੈਂਦੇ ਓ? ਸਾਡੇ ਏਥ ਥੇ ਤੇ ਐਵੇਂ ਹੁੰਦਾ ਐ ਚਾਰ, ਸਾਢੇ ਚਾਰ, ਪੰਜ ਨਈ ਤੇ ਕਦੀ ਹੋਂਦਾ ਵੀ ਨਈ ਏ ਸ਼ਾਮੀ।
ਨਈ ਓ ਤੇ ਫੇਰ ਸਾਡਾ ਮਤਲਬ ਡੇਲੀ ਦਾ ਈ ਏ ਨਾ ਰੋਜ਼ ਦਾ ਈ ਐ ਕਿ ਇੱਕ ਕ ਸਵੇਰ ਦੀ ਚਾਹ ਹੋ ਗਈ ਤੇ ਇੱਕ ਢਾਈ-ਤਿੰਨ ਵਜੇ ਵਾਲੀ ਚਾਹ ਤਾਂ ਪੱਕੀ ਐ।
ਅੱਛਾ, ਔਰ ਤੁਸੀਂ ਸੋ ਕਿੰਨੇ ਵਜੇ ਜਾਂਦੇ ਓ ਰਾਤੀ?
ਰਾਤੀ ਕੋਈ ਟਾਈਮ ਫਿਕਸ ਨੀ ਜੇ ਕੋਈ ਆਇਆ ਹੋਵੇ ਹਨਾ ਰਿਸ਼ਤੇਦਾਰ ਵਗੈਰਾ ਚੋਂ ਗਿਆਰਾਂ ਵੀ ਵੱਜ ਜਾਣਗੇ ਸਾਢੇ ਦਸ ਬਾਰਾਂ ਵੀ ਵੱਜ ਜਾਣਗੇ। ਜੇ ਕੱਲੇ ਹੋਇਏ ਮਤਲਬ ਘਰੇ ਮਤਲਬ ਅ ਸਾਡੇ ਸਾਡੇ ਪਰਿਵਾਰ ਪਰਿਵਾਰ ਦੇ ਪਰ ਐਂਵੇ ਨੀ ਪਤਾ ਕਿ ਅੱਠ ਜੇ ਸੋ ਜੀਏ ਸਾਢੇ ਸੱਤ ਨਾ ਅੱਠ ਸਾਢੇ ਅੱਠ ਨਾ ਹੋ ਜਾਣ
ਹੁੰ
ਮਲਬ, ਐਂਵੇ ਟਾਈਮ ਫਿਕਸ ਨਈ ਨਾ ਤੁਸੀਂ ਦੱਸੋ? ਕਿੰਨੇ ਵਜੇ ਸੌ ਜਾਨੇ ਓ?
ਸਾਡਾ ਤੇ ਵੈਸੇ ਕੋਈ ਟਾਈਮ ਨਈ ਐ। ਅਸੀਂ ਕਦੀ ਗਿਆਰਾਂ ਵਜੇ ਵੀ ਸੌਂ ਜਾਂਦੇ ਆਂ ਨਈ ਤੇ ਕਦੀ ਬਾਰਾਂ ਵੀ ਵੱਜ ਜਾਂਦੇ ਨੇ। ਕਿਉਂਕਿ ਗਰਮੀਆਂ ਦੀ ਛੁੱਟੀਆਂ ਚ ਚੱਲ ਰੀਂਆਂ ਨੇ ਅਸੀਂ ਲੋਗ ਜ਼ਿਆਦਾਤਰ ਬਾਰਾਂ ਵਜੇ ਈ ਸੌਂ ਪਾਨੇ ਆਂ।
ਅੱਛਾ ਜੀ, ਉੱਠਦੇ ਕਿੰਨੇ ਵਜੇ ਓ? ਫੇਰ ਸਵੇਰੇ?
ਐ ਤੇ ਤੁਸੀਂ ਦੱਸੋ? ਪੈਲੇ।
ਅਸੀਂ, ਮੱਲਬ ਸਕੂਲ ਟਾਈਮਿੰਗ ਹੁੰਦੀ ਆ ਸਕੂਲ ਦਾ ਟਾਈਮ ਹੁੰਦਾ ਫੇਰ ਤਾਂ ਛੇਤੀ ਉੱਠਣਾ ਪੈਂਦੈ। ਸਕੂਲ ਜਾਣ ਵਾਸਤੇ ਹਨਾ ਫੇਰ ਤਾਂ ਸਾਡਾ ਮਲਬ ਟਾਈਮ ਹੁੰਦਾ ਐ ਸਾਢੇ ਪੰਜ ਜਾਂ ਛੇ। ਜੇ ਛੁੱਟੀਆਂ ਵਿਚ ਤੁਸੀਂ ਪੁੱਛੋਂ ਫੇਰ ਓਹੀ ਸਾਢੇ ਸੱਤ, ਅੱਠ ਸਵੇਰੇ।
ਵਾਹ ਸਾ ਸਾਡਾ ਤੇ ਸਾਡਾ ਤੇ ਦੇਖੋ ਹੁਣ ਅੱਠ ਘੰਟੇ ਦੀ ਨੀਂਦਰ ਤੇ ਜ਼ਰੂਰੀ ਹੁੰਦੀ ਹੈ। ਤੇ ਕੋਈ ਬੰਦਾ ਅਗਰ ਬਾਰ ਰਾਂ ਵਜੇ ਸੋਏਗਾ ਤੇ ਮਤਲਬ ਓਈਔ ਐ ਕਿ ਅੱਠ ਵਜੇ ਤੱਕ ਹੀ ਉਠ ਪਾਏਗਾ ਪਰ ਅਸੀਂ ਲੋਕ ਥੋੜਾ ਲੇਟ ਵੀ ਕਦੀ, ਕਦੀ ਹੋ ਜਾਨੇ ਆਂ।
ਚਲੋ ਕੋਈ ਨੀ ਐਵੇਂ ਤਾਂ ਕੁੱਝ ਵੀ ਹੁੰਦਾ ਆ ਕਈ ਲੋਕ ਤਾਂ ਬਾਰਾਂ, ਬਾਰਾਂ ਵਜੇ ਤੱਕ ਪਏ ਰੈਂਦੇ ਨੇ ਓਨਾਂ ਨੂੰ ਕੋਈ ਕੁਛ ਕੈਂਦਾ ਹੈਗਾ ਪਏ ਰਹੋ, ਜ਼ਿੰਦਗੀ ਦਾ ਆਨੰਦ ਲਓ।
ਹਾਂ ਸਈ ਗੱਲ ਐ ਹੋਰ ਕੀ ਕਰਨੈ ਖਾਓ ਪਿਓ ਐਸ਼ ਕਰੋ ਮਿੱਤਰੋਂ
ਹਾਂਜੀ।
ਦਿਲ, ਦਿਲ ਪਰ ਕਿਸੇ ਨਾਲ ਹਾਂ ਸਈ ਗੱਲ ਐ। ਹ, ਹ, ਹ, ਹ, ਹ।
ਹੋਰ? ਕੀ ਪਲੈਨ ਅੱਜ ਰਾਤੀ ਰੋਟੀ ਦਾ?
ਹੋਰ ਹੁਣੇ ਤਾਂ ਮਤਲਬ ਐਵੇਂ ਮੰਮਾ ਭਿੰਡੀਆਂ ਕੱਟ ਰਏ ਨੇ। ਤੇ ਹੁਣੇ ਮੇਰੀ ਡਿਊ ਟੀ ਲਗਾਈ ਏ ਕਿ ਮੈਂ ਪਿਆਜ਼ ਕੱਟਾਂ ਪਰ ਮੈਨੂੰ ਮੌਤ ਆ ਰੀ ਏ ਪਿਆਜ਼ ਕੱਟਣ ਇਚ ਕਿਉਂਕਿ ਓ ਪਿਆਜ ਕੱਟੋ ਤੇ ਅੱਖਾਂ ਚ ਇਨੇ ਅੱਥਰੂ ਆਂਦੇ ਨੇ ਕੀ ਦੱਸਾਂ।
ਹਾਂਜੀ ਹਾ ਸਾਰਿਆ ਨਾਲ ਈ ਹੁੰਦਾ ਪਿਆਜ ਕੌੜੇ ਹੋਣ ਤਾ ਜ਼ਿਆਦ ਨਾ ਹੋਣਗਾ ਹੋਏਗਾ ਅੱਜ ਘੱਟ ਮਤਲਬ ਘੱਟ ਕੌੜੇ ਹੁਣ ਫਿਰ ਘੱਟ ਆਣਗੇ ਪਰ ਹੰਜੂ ਤਾਂ ਆਣੇ ਨੇ ਅੱਖਾਂ ਚ
ਹਾਂਜੀ, ਸਹੀ ਗੱਲ ਐ।
ਹੋ ਹਾਂਜੀ।
ਪਰ ਪਿਆਜ ਵਾਲੇ ਹੰਝੂ ਇੰਨਾ ਦੁੱਖ ਨਹੀਂ ਪਹੁੰਚਾਦੇ ਜਿੰਨਾ ਕੋਈ ਦਿਲ ਤੋੜ ਕੇ ਚਲਾ ਜਾਏ ਉਹ ਵਾਲੇ ਹੰਝੂ ਜ਼ਿਆਦਾ ਦਿੱਕਤ ਕਰਦੇ ਨੇ।
ਹਾਂ ਮੈਂ ਤਾਂ ਕਹਨੀ ਹਾਂ ਪਿਆਜ ਵਾਲੇ ਹੰਜੂ ਹੀ ਆਈ ਜਾਣ, ਆਈ ਜਾਣ ਦੂਏ ਨਾ ਆਣ।
ਹਾਂਜੀ।
ਨਾ ਅਸੀਂ ਕਿਸੇ ਦੇ ਲਿਆਈਏ ਨਾ ਕੋਈ ਸਾਡੇ ਦੇ ਕੇ ਜਾਵੇ।
ਬਿਲਕੁਲ, ਬਿਲਕੁਲ।
ਹਾਂਜੀ, ਜੇ ਮਤਲਬ ਦੋਸਤੀ ਕਰਨੀ ਨਾ ਕਿਸੇ ਨਾਲ ਮੈਂ ਬੰਦੇ ਨਾਲ ਕਨੈਕਟ ਹੋ ਜਾਗੀ ਫੇਰ ਪਤਾ ਨੀ ਆਖਰ ਚ ਬੰਦਾ ਮੇਰੇ ਨਾਲ ਕੀ ਕਰਕੇ ਚੱਲ ਜਾਂਦਾ।
ਹਾਂ, ਮਤਲਬ ਅੱਜ ਕੱਲ੍ਹ ਤਾਂ ਪਤਾ ਸਭ ਨੇ ਇਓ ਬਣਾ ਕੇ ਰੱਖਿਆ ਹੋਇਐ ਕਿ ਗਰਲਫਰੈਂਡ ਬੋਆਏ ਫ੍ਰੈਂਡ ਬਣਾਓ ਫਿਰ ਅਗਰ ਉਹਦੇ ਨਾਲ ਪਟਰੀ ਨਾ ਖਾਏ ਫਿਰ ਦੂਜਾ ਬਣਾ ਲਓ, ਫਿਰ ਤੀਜਾ ਇਓ ਚੱਲਦਾ ਰਹਿੰਦੈ ਪਰ ਗੁਰੂ ਪਿਤਾ ਨੇ ਸਾਨੂੰ ਇਹੀ ਔ ਆਖਿਆ ਕਿ ਭਈਆ ਹਰ ਕਿਸੀ ਨੂੰ ਆਪਣੇ ਵੀਰ ਜੀ ਭੈਣ ਜੀ ਮੰਨੋ ਤੇ ਬਾਅਦ ਵਿਚ ਜਦ ਤੁਹਾਨੂੰ ਵਿਆਹ ਜ ਤੁਹਾਡਾ ਹੋਏਗਾ, ਅਤੇ ਉਸ ਹਿਸਾਬ ਨਾਲ ਜੋ ਹੋਏਗਾ ਉਹੀਓ ਮੰਨਿਆ ਜਾਏਗਾ ਤੁਹਾਡਾ
ਹਾਂਜੀ ਨਹੀਂ ਵੋ ਅਗਲੇ ਨਾਲੀ ਗੱਲ ਛਡੋ ਮਤਲਬ ਫਰੈਂਡਸ਼ਿਪ ਦੇ ਟਾਈਪਸ ਹੈਨਾ ਕਈ ਵਾਰ
ਹਾਂਜੀ, ਫਰੈਂਡਸ਼ਿਪ ਵਿੱਚ ਵੀ ਕਈ ਵਾਰੀ ਐਸਾ ਹੁੰਦਾ। ਜੋ ਅਸੀਂ ਫਰੈਂਡ ਬਣਾਏ ਹੁੰਦੇ ਉਹ ਵੀ ਕਦੀ ਧੋਖਾ ਦੇ ਦਿੰਦੇ ਨੇ ਸਾਨੂੰ।
ਮੈਨੂੰ ਤਾਂ ਬਹੁਤ ਵਾਰ ਮਿਲਿਐ ਲਾਈਫ ਚ, ਬਹੁਤ ਵਾਰ
ਹੂੰ।
ਤੁਹਾਡੇ ਮਤਲਬ ਵਿਆਹ ਦੇ ਰਿਲੀਜਨ ਕਿਵੇਂ ਹੁੰਦੈ।
ਮਤਲਬ ਐਵੇਂ ਹਾਂਜੀ, ਜਿਵੇਂ ਲਾਵਾਂ ਪੜ੍ਹੀ ਜਾਂਦੀਆਂ ਨੇ ਗੁਰਦੁਆਰੇ ਸਾਰੇ ਜਾਂਦੇ ਨੇ। ਤੇ ਉੱਥੇ ਫਿਰ ਹਾਂਜੀ, ਤੇ ਉੱਥੇ ਜਿਵੇਂ ਗੁਰੂ ਰਾਮਦਾਸ ਜੀ ਨੇ ਚਾਰ ਵਾਰ ਲਾਵਾਂ ਦੀ ਬਾਣੀ ਨੀ ਲਿਖੀ ਏ ਤੇ ਉਹਦੇ ਵਿੱਚ ਫਿਰ ਫੇਰੇ ਕੀਤੇ ਜਾਂਦੇ ਨੇ, ਗੁਰੂ ਗ੍ਰੰਥ ਸਾਹਿਬ ਜੀ ਦੇ। ਤੇ ਉਹਦੇ ਬਾਅਦ ਫਿਰ ਹੁਕਮਨਾਮਾ ਲਿਆ ਜਾਂਦਾ ਹੈ, ਉਹਦੇ ਬਾਅਦ ਫਿਰ ਲੋਕ ਵਧਾਈਆਂ ਦਿੰਦੇ ਨੇ। ਫਿਰ ਕੀ ਹੈ ਫਿਰ ਤੇ ਖਾਓ ਪੀਓ ਐਸ਼ ਕਰੋ।
ਹਾਂਜੀ।
ਬਸ ਇਹੀ ਹੁੰਦਾ ਔਰ ਫਿਰ ਆਪਣਾ। ਘੁੰਮੋ ਘਾਮੋ ਹਸਬੈਂਡ ਵਾਈਫ ਘੁੰਮਦੇ ਨੇ। ਏਧਰ ਉਧਰ ਜਾਂਦੇ ਨੇ, ਹਾਂ ਉਹ ਕਦੀ ਕਦੀ ਲੋਕ ਰਿਸੈਪਸ਼ਨ ਵਾਲੀ ਵੀ ਪਾਰਟੀ। ਥਰੂ ਕਰ ਦਿੰਦੇ ਨੇ ਤੇ ਉੱਥੇ ਵੀ ਫਿਰ ਜਾਂਦੇ ਨੇ
ਚਲੋ ਵਧੀਆ, ਹਾਂਜੀ ਲਾਵਾਂ ਫੇਰੇ ਤਾਂ ਵਧੀਆ।
ਹਾਂਜੀ ਪਰ ਇਹੀ ਉਹ ਹੈ ਕਿ ਵਿਆਹ ਵਿੱਚ ਕਿੰਨਾ ਖਰਚਾ ਹੋ ਜਾਂਦਾ ਹੈ।
ਹਾਂਜੀ ਆਹ ਤਾਂ ਗੱਲ ਹੈ ਸਾਡੇ ਤਾਂ ਉਰੇ ਫੇਰੇ ਕਰਦੇ ਨੇ ਨਾ।
ਹਾਂਜੀ, ਹਾਂਜੀ। ਤੇ ਫਿਰ ਹੋਰ ਕਿਵੇਂ ਹੁੰਦਾ ਹੈ, ਤੁਹਾਡੇ ਵਿੱਚ ਤੁਹਾਡੇ ਵਾਲੇ।
ਸਾਡੇ ਮਤਲਬ ਜਿਵੇਂ ਦੁਲਾ ਦੁਲਨ ਹੁੰਦੇ ਨੇ ਹਨਾ, ਉਹਨਾਂ ਦੇ ਮਤਲਬ ਪੰਡਿਤ ਜੀ ਹੁੰਦੇ ਨੇ। ਉਹ ਫੇਰੇ ਕਰਾਉਂਦੇ ਨੇ ਮਤਲਬ ਮੰਤਰ ਪੜ੍ਹੇ ਜਾਂਦੇ ਨੇ, ਸਾਡਾ ਤਾਂ ਮਤਲਬ ਬਹੁਤ ਜ਼ਿਆਦਾ ਲੰਬਾ ਪ੍ਰੋਸੀਜਰ ਹੁੰਦਾ, ਮਤਲਬ ਬੰਦੇ ਨੂੰ ਨਾ ਬੈਠੇ ਬੈਠੇ ਨੂੰ ਨੀਂਦ ਆਉਣ ਲੱਗ ਜਾਂਦੀ ਹੈ, ਜਿਹੜੇ ਵਿਆਹ ਵਾਲੇ ਮਤਲਬ ਫਜ਼ ਹੁੰਦੇ ਨੇ ਉਹ ਵੀ ਮਤਲਬ ਸਾਡੇ ਜਿਵੇਂ ਵਿਆਹ ਦੀ ਨਾ ਮੂਵੀਆਂ ਵਗੈਰਾ ਹੁੰਦੀਆਂ ਨੇ, ਉਹਨਾਂ ਵਿੱਚ ਦੇਖਦੇ ਆ ਨਾ ਕਿ ਸਾਡੇ ਮੰਮਾ ਪਾਪਾ ਦੇ ਹਨ ਨਾ, ਹੋ ਰਹੇ ਨੇ ਫੇਰ ਇਹ ਤਾਂ ਦੇਖ ਰਹੇ ਹੁੰਦੇ ਆ ਉਹ ਬਾਸੀਆਂ ਦੇ ਰਹੇ ਹੁੰਦੇ ਨੇ, ਫੇਰ ਅਸੀਂ ਪੁੱਛਦੇ ਹਾਂ ਮਾਂ ਆਹ ਕੀ ਕਹਿੰਦੇ ਬਸ ਪੁੱਤ, ਕੀ ਕਰ ਦ ਅਸੀਂ ਇਹ ਐਡੇ ਲੰਬੇ ਫੇਰੇ ਹੁੰਦੇ ਨੇ, ਉਹਦੇ ਵਿੱਚ ਨੀਂਦ ਨਹੀਂੀ ਆਊਗੀ ਹੋਰ ਕੀ, ਜਿਹੜੇ ਨਾਲ ਬਰਾਤੀ ਬੈਠੇ ਹੁੰਦੇ ਨੇ, ਉਹ ਵੀ ਕੋਈ ਸੋ ਰਿਹਾ ਕੋਈ ਉਬਾਸੀਆਂ ਲੈ ਰਿਹਾ ਬਸ, ਫੇਰੇ ਸਾਡੇ ਲੰਬੇ ਚੱਲਦੇ ਨੇ।
ਹਾਂਜੀ, ਅੱਛਾ ਨਹੀਂ ਮੈਂ ਵੈਸੇ ਐ, ਸਰ ਹਾਂਜੀ ਦੋ ਦੱਸੋ ਦੱਸੋ
ਪੰਡਿਤ ਜੀ ਜਿਵੇਂ ਪੜ੍ਹਨਗੇ ਮੰਤਰ ਪੜ੍ਹਨਗੇ ਹਨਾ, ਫੇਿਰ ਸਾਡੇ ਵੱਲੋਂ ਜਿਹੜੇ ਕ ਉ ਹੁੰਦੇ ਨੇ ਮਤਲਬ, ਮੰਤਰ ਪੜ੍ਹਨ ਤੋਂ ਬਾਅਦ ਉਹਨਾਂ ਦੇ ਐਵੇਂ ਫੇਰੇ ਕਢਵਾਏ ਜਾਂਦੇ ਨੇ ਸਾਡੇ ਅੱਗ ਬਲ ਰਹੀ ਹੁੰਦੀ ਹੈ। ਬਸ ਫੇਿਰ ਸੰਦੂਰ, ਸੰਧੂਰ ਵਗੈਰਾ ਭਰਵਾਇਆ ਜਾਂਦਾ ਤੇ ਮੰਗਲ ਸੂਤਰ ਤਪਵਾ ਕੇ ਬਸ ਐ ਵੀ ਹੋ ਜਾਂਦਾ ਹੈ ਸਾਡੇ ਹਿੰਦੂ ਦੇ, ਰਿਲੀਜਨ ਦੇ ਵਿੱਚ।
ਅੱਛਾ, ਨਹੀਂ ਵੈਸੇ ਮੈਂ ਨਾ ਮਤਲਬ ਜਿੱਥੇ ਮੈਂ ਰਹਿੰਦੀ ਹਾਂ ਉੱਥੇ ਮੇਰੇ ਸਾਡੇ ਪੜੋਸੀ ਆਉਂਦੇ ਨਾ, ਤੇ ਉਹਨਾਂ ਦੇ ਵੀ ਉਹ ਵੀ ਹਿੰਦੂ ਫੈਮਲੀ ਦੇ ਨੇ, ਤੇ ਉਹਨਾਂ ਦੇ ਵਿਆਹ ਜ਼ਿਆਦਾਤਰ ਮਤਲਬ ਤੁਸੀਂ ਲੋਕਾਂ ਵਿੱਚ ਵਿਆਹ, ਜਿਵੇਂ ਬਾਰ੍ਹਾਂ ਵਜੇ ਤੋਂ ਬਾਅਦ ਰਾਤੀ ਹੁੰ ਹੈ ਨਾ ਮਤਲਬ ਐਵੇਂ ਬ੍ਰਹਮ ਮਹੂਰਤ, ਜੋ ਕਿਹਾ ਜਾਂਦਾ।
ਹਾਂਜੀ ਹਾਂਜੀ, ਬ੍ਰਹਮ ਮੁਹੂਰਤ ਦੇ ਵਿੱਚ।
ਹਨਾ, ਹਾਂ ਮੈਂ ਐਸਾ ਸੁਣਿਆ ਸੀ, ਹਾਂਜੀ ਮਤਲਬ ਜਿਵੇਂ ਤੁਹਾਡੇ ਵਿੱਚ ਉਹਨੂੰ ਬ੍ਰਹਮ ਮੁਹੂਰਤ ਕਹਿੰਦੇ ਨੇ, ਸਾਡੇ ਵਿੱਚ ਅੰਮ੍ਰਿਤ ਵੇਲਾ ਆਖਿਆ ਜਾਂਦਾ ਹੈ।
ਅੱਛਾ ਜੀ।
ਹਾਂਜੀ।
ਹੋਰ ਸੁਣਾਓ?
ਹੋਰ ਤੁਸੀਂ ਦੱਸੋ, ਕਿ ਤੁਸੀਂ ਹੁਣ ਕੀ ਕਰਨ ਜਾ ਰਹੇ ਹੋ?
ਹੁਣ ਬਸ ਮੈਂ ਬੈਠੀ ਸੀ, ਤੇ ਵੋਕ ਕਰਨ ਦਾ ਟਾਈਮ ਹੋਣ ਹੋਊਗਾ। ਸਾਡਾ ਛੇ ਕੁ ਵਜੇ, ਫਿਰ ਵੋਕ ਕਰਨ ਜਾਵਾਂਗੇ।
ਅੱਛਾ। ਅੱਛਾ ਤੇ ਤੁਹਾਡਾ ਜਿਵੇਂ, ਫਿਕਸ ਟਾਈਮ ਟੇਬਲ ਬਣਿਆ ਹੋਇਆ ਹੈ ਕਿ ਸਵੇਰੇ ਇੰਨੇ ਵਜੇ ਉਠ ਠ ਹੈ, ਫਿਰ ਇਹ ਕੰਮ ਕਰਨਾ ਹੈ, ਫਿਰ ਸ਼ਾਮੀ ਛੇ ਵਜੇ ਜਾਣਾ ਹੈ ਵੋਕ ਕਰਨ।
ਮਤਲਬ ਜਿਵੇਂ ਸਾਡਾ ਮਤਲਬ ਸਕੂਲ, ਸਕੂਲ ਦਾ ਵਕਤ ਹੁੰਦਾ ਹੈ ਨਾ ਉਸ ਟਾਈਮ ਤੋਂ ਸਾਡੇ ਮਤਲਬ ਟਾਈਮ ਬੰਨਿਆ ਹੀ ਹੁੰਦਾ। ਫੇਰ ਮਤਲਬ ਸਾਰਾ ਦਿਨ ਟਾਈਮ ਦੇ ਹਿਸਾਬ ਨਾਲ ਚੱਲਦਾ, ਛੁੱਟੀਆਂ ਦੇ ਵਿੱਚ ਕੋਈ ਟਾਈਮ ਨਈ ਸਾਡਾ ਫਿਕਸ ਹੁੰਦਾ ਅੱਜ ਅਸੀ ਮਤਲਬ, ਸੈਰ ਕਰਨ ਜਾਂਣੇ ਆ ਨਾ ਮਤਲਬ ਸਾਡੇ ਘਰ ਰਿਸ਼ਤੇਦਾਰ ਆਏ ਹੋਏ ਨੇ, ਫੇਰ ਉਹਨਾਂ ਕਰਕੇ ਅਸੀ ਮਤਲਬ ਬਾਹਰ ਖੁੱਲੀ ਹਵਾ ਵਿੱਚ ਚੱਲ ਜਾਂਨੇ ਹਾਂ, ਨਹੀਂ ਤਾਂ ਨਹੀ ਜਾਂਦੇ ਮਤਲਬ ਘਰੇ ਕਦੇ ਟੀ ਵੀ ਦੇਖ ਲਿਆ, ਕਦੇ ਫੋਨ ਚਲਾ ਲਿਆ, ਕਦੇ ਕਾਪੀ ਚੈੱਕ ਲਈ ਕੰਮ ਕਰਨ ਲੱਗੀ, ਕਦੇ ਘਰ ਦੇ ਕੰਮ ਕਰਨ ਲੱਗੇ, ਬਸ ਆਹੀ ਕੰਮ ਰਹਿੰਦੇ ਫਿਰ ਤਾਂ।
ਹਮ, ਅੱਛਾ ਤੁਸੀਂ ਫੇਰ ਤੁਸੀਂ ਝੂਲੇ ਜੋ ਜਿਵੇਂ ਮੈਂ ਤਕਿਆ ਹੋਇਆ ਫਿਲਮਾਂ ਵਿੱਚ ਵੀ, ਜਿਵੇਂ ਪਿੰਡ ਤੇ ਹੁੰਦਾ ਹੈ ਨਾ ਕਿ ਉਹ ਪੇੜ ਦੇ ਨਾਲ ਇੱਕ ਕੱਪੜਾ ਬੰਦ ਲਿਆ, ਤੇ ਉਹਦੇ ਵਿੱਚ ਝੂਲਾ ਬਣਾ ਕੇ ਝੂਲਦੇ ਹੋ ਤੁਸੀ। ਐਸਾ ਕਰ ਦੇ ਔ?
ਸਾਡੇ ਹਾਂਜੀ, ਪੀਂਘ ਪਾਂਦੇ ਨੇ ਸਾਡੇ
ਪੀਂਗ, ਏਹਦਾ ਕੀ ਮਤਲਬ ਹੁੰਦਾ?
ਪੀਂਗ, ਏਹੀ ਜਿਹੜਾ ਤੁਸੀਂ ਦੱਸ ਰਹੇ ਹੋ, ਇਹਨੂੰ ਸਾਡੇ ਭਾਸ਼ਾ ਵਿੱਚ ਪੀਂਗ ਕਹਿੰਦੇ ਨੇ।
ਅੱਛਾ ਜੀ।
ਹਾਂਜੀ ਸਾਡੇ ਮਤਲਬ ਪੀਂਗ ਐਵੇਂ ਪਾਉਂਦੇ ਨੇ, ਜਿਵੇਂ ਸਾਡੇ ਕੋਠੇ ਹੁੰਦੇ ਨੇ ਨਾ ਕੋਠੇ, ਕੋਠੇ ਦੇ ਉੱਤੇ ਰੱਸੀ ਵਗੈਰਾ ਬੰਨ ਕੇ ਜਾਂ ਮਤਲਬ ਮਜ਼ਬੂਤ ਦਰਖਤ ਦੇ ਉੱਤੇ, ਰੱਸੀ ਵਗੈਰਾ ਪਾ ਕੇ ਹੈਨਾ ਮਜ਼ਬੂਤ ਫੇਰ ਉਸਦੇ ਉੱਤੇ ਫੱਟੀ ਵਗੈਰਾ ਲਗਾ ਕੇ, ਫੇਰ ਮਤਲਬ ਅਸੀ ਝੂਲਨਾ ਝੂਟਦੇ ਆ, ਸਾਡਾ ਸਾਉਣ ਦਾ ਮਹੀਨਾ ਆਉਂਦਾ ਹੈਨਾ, ਉਹਦੇ ਵਿੱਚ ਸਾਡਾ ਫੈਸਟੀਵਲ ਆਉਂਦਾ ਤੀਜਾਂ ਦਾ ਉਹਦੇ ਵਿੱਚ ਕਰਦੇ ਹਾਂ, ਫੇਰ ਮ ਹਾਂਜੀ, ਤੀਜਾਂ ਦੇ ਫੰ ਅ ਫੰਕਸ਼ਨ ਵਗੈਰਾ 'ਚ ਕਦੇ ਗਏ ਹੋ ਤੁਸੀ?
ਨਹੀਂ ਜੀ, ਮੈਂ ਤੇ ਨਹੀ ਗਈ।
ਸਕੂਲ ਵਗੈਰਾ 'ਚ, ਜਿਵੇਂ ਤੁਹਾਡੀ ਲਾਈਫ 'ਚ, ਸਕੂਲ ਵਗੈਰਾ 'ਚ, ਤੀਂਜ਼ਾਂ ਦਾ ਕੋਈ ਫੰਕਸ਼ਨ ਨਹੀਂ ਕੀਤਾ?
ਨਹੀਂ ਮੈਨੂੰ ਮੈਂ, ਧਿਆਨ ਨਹੀ ਦਿੱਤਾ ਹੋਏਗਾ ਕਦੀ ਵੀ ਹੁੰਦਾ ਹੈ, ਹਾਂ ਵੈਸੇ ਮੈਨੂੰ ਯਾਦ ਹੈ, ਜਿਵੇਂ ਜਨਮਾਸ਼ਟਮੀ ਵਾਲਾ, ਜਿਵੇਂ ਨਹੀ ਕੁਛ ਐਕਟ ਹੁੰਦਾ ਸੀ। ਤੇ ਕ੍ਰਿਸ਼ਨ ਜੀ ਦਾ ਝੂਲਾ ਝਲਾਉਂਦੇ ਹੋਏ, ਦਿਖਾਨਾ ਪੈਂਦਾ ਸੀ। ਤੇ ਉਹ ਐਵੇਂ ਹੀ ਕਰਦੇ ਸੀ, ਕਿ ਉੱਤੇੇ ਜੋ ਵੱਡਾ ਮੋਟਾ ਜਿਹਾ ਡੰਡਾ ਲੱਗਿਆ ਹੁੰਦਾ ਸੀ ਹੋਂਦਾ ਸੀ, ਉੱਥੇ ਉਹ ਬੰਨ ਦਿੰਦੇ ਸੀ ਰੱਸੀਆਂ ਤੇ ਥੱਲੇ ਪੱਟਰੀ ਲਗਾ ਦਿੰਦੇ ਸੀ ਤੇ ਉੱਥੇ ਕ੍ਰਿਸ਼ਨ ਜੀ ਨੂੰ ਝੂਲਾ ਝੂਲਾਇਆ ਜਾਂਦਾ ਸੀ, ਜਿਵੇਂ ਜਿਹਨੂੰ ਤੁਸੀ ਪੀਂਗ ਕਹਿੰਦੇ ਹੋ, ਹਾਂਜੀ।
ਹਾਂਜੀ ਸਾਡੇ ਆ ਵਰੀ ਜਨਮ ਅਸ਼ਟਮੀ ਮਨਾਉਂਦੇ ਨੇ, ਅਸੀਂ ਘਰੇ ਲੱਡੂ ਗੋਪਾਲ ਜੀ ਰੱਖੇ ਹੋਏ ਨੇ ਨਾ, ਅਸੀਂ ਉਹਨਾਂ ਦੀ ਪੂਜਾ ਕਰਦੇ ਹਾਂ, ਏ ਫੇਰ ਸਾਡਾ ਮਤਲਬ ਇੱਧਰ ਧਾਰਮਿਕ ਕੰਮਾਂ ਵੱਲ ਜ਼ਿਆਦਾ ਧਿਆਨ ਹੈ।
ਹਾਂਜੀ, ਅੱਛਾ ਮੈਨੂੰ ਮੈਂ ਇੱਕ ਗੱਲ ਦੱਸਾਂ, ਜਨਮਾਸ਼ਟਮੀ ਵਿੱਚ ਤੁਸੀਂ ਲੋਕ ਚੰਦਰਾ ਅਮ੍ਰਿਤ ਟਾਈਪ ਕੁਛ ਹੁੰਦਾ ਹੈ ਨਾ, ਉਹ ਉਹ ਬਨਾਦੇ ਹੋ।
ਹਾਂਜੀ ਬਣਾਨੇ ਹਾਂ, ਫੇਰ ਸਾਨੂੰ ਮਤਲਬ ਸਾਰੇ ਭੋਗ ਲਾਂਦੇ ਨੇ।
ਹਾਂਜੀ ਮੈਨੂੰ ਪਤਾ, ਉਹ ਚੰਦਰਾ ਅਮਿ੍ਤ ਔਰ ੳਹ ਪੰਜੀਰੀ ਜੋ ਬਣਦੀ ਹੈ ਨਾ ਜਨਮਾਸ਼ਟਮੀ ਟਮੀ ਦੇ ਟਾਈਮ ਤੇ ਬੜੀ ਸਵਾਦ ਲੱਗਦੀ ਹੈ, ਬਹੁਤ ਪਿਆਰੀ, ਬਹੁਤ ਅੱਛਾ ਲੱਗਦਾ ਮੈਨੂੰ ਉਹਦਾ
ਮੈਂ ਤੁਹਾਨੂੰ ਕਰਾਂਗੀ ਡਿਲੇਵਰ, ਕਰਾਂਗੀ ਡਿਲੇਵਰ, ਕੋਈ ਗੱਲ ਨਹੀ।
ਹਾਂਜੀ ਹਾਂਜੀ ਬਿਲਕੁਲ ਕਰਨਾ, ਕੱਲ ਹੀ ਕਰ ਦੇਣਾ, ਤੁਸੀ ਜਨਮਾਸ਼ਟਮੀ ਦਾ ਵੇਟ ਨਾ ਕਰੋ
ਹਾਂਜੀ ਤੁਹਾਡੀ ਆਵਾਜ਼ ਸੁਣ ਕੇ ਲੱਗਦਾ, ਬਹੁਤ ਪਿਆਰੇ ਔਂ ਤੁਸੀ।
ਅੱਛਾ ਜੀ, ਥੈਂਕ ਯੂ ਸੋ ਮਚ। ਵੈਸੇ ਤੁਹਾਡੀ ਵੀ ਆਵਾਜ਼ ਬੜੀ ਪਿਆਰੀ ਹੈ। ਮੈਨੂੰ ਪਤਾ, ਤੁਹਾਡੇ ਨਾਲ ਗੱਲ ਕਰਕੇ ਬਹੁਤ ਅੱਛਾ ਲੱਗਦਾ।
ਉਹਹ ਯਾਰ ਤੁਹਾਡਾ ਬੜੱਪਨ ਹੈ, ਤੁਸੀਂ ਕਹ ਰਹੇ ਹੋ, ਨਹੀ ਮੇਰੀ ਆਵਾਜ਼ ਕਿਹਨੂੰ ਪਸੰਦ ਆਓ।
ਨਹੀ ਨਹੀ ਸੱਚੀ, ਤੁਸੀਂ ਬਹੁਤ ਅੱਛੀਆਂ ਗੱਲਾਂ ਕਰਦੇ ਔ।
ਉਹ ਥੈਂਕ ਯੂ ਜੀ, ਥੈਂਕ ਯੂ।
ਹਾਂਜੀ। ਚਲੋ ਜੀ, ਤੁਹਾਡੇ ਨਾਲ ਗੱਲ ਕਰਕੇ ਬਹੁਤ ਅੱਛਾ ਲੱਗਿਆ, ਸਤਿ ਸ਼੍ਰੀ ਅਕਾਲ।
ਮੈਨੂੰ ਵੀ, ਸਤਿ ਸ਼੍ਰੀ ਅਕਾਲ ਜੀ।